ਚਾਲ ਜੀ
ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਜੀ
ਵੇ ਵਧੀਆ ਤੁਸੀਂ ਸੁਣਾਓ ਠੀਕ ਹੋ
ਠੀਕ ਠੀਕ ਹੋਰ ਕੀ ਕਰਦਾ ਪਏ ਸੀ।
ਬਸ ਜੀ ਨਾਸ਼ਤਾ ਕਰ ਰਹੇ ਆ ਜੀ
ਕੀ ਬਣਾਇਆ
ਅੱਜ ਪਰੌਂਠੀਆਂ ਕੁਝ ਸਮਝ ਨਹੀਂ ਸੀ ਆ ਰਿਹਾ ਕੀ ਬਣਾਵਾਂ
ਅੱਛਾ।
ਹਾਂਜੀ ਛੋਲੇ ਪਏ ਸੀ ਕੱਲ ਦੇ ਮਨ ਨੀ ਕੀਤਾ ਖਾਣ ਦਾ ਫਿਰ ਦਹੀਂ ਮੰਗਾਈ ਕਾਹਲੇ ਛੋਲੇ ਬਣਾਏ ਸੀ ਘਰ ਭੈਣਜੀ ਸੀ।
ਅੱਛਾ ਅਸੀਂ ਉਹ ਕਿਹੜੇ ਸੁੱਕੇ ਬਣਾਏ ਯ ਦੂਸਰੇ
ਹਾਂਜੀ
ਸੁੱਕੇ ਬਣਾਏ ਦੂਸਰੇ ਬਣਾਏ
ਨਹੀਂ ਨਹੀਂ ਸੁੱਕੇ ਨਹੀਂ ਬਣਾਏ ਚਾਵਲ ਨਾਲ ਬਣਾਏ ਸੀਗੇ
ਅੱਛਾ ਅੱਛਾ ਆਹ ਕਿੰਨ ਤਕਾ ਲਾਉਂਦੇ ਉਸ ਉਹਨਾ ਨੂੰ
ਛੋਲਿਆਂ ਨੂੰ ਅਸੀਂ ਆਪਣਾ ਹਾਂਜੀ ਦਹੀ ਦਾ ਤੜਕਾ ਲਉਦੀ ਆ ਮੈਂ ਤੇ ਮੈਂ ਟਮਾਟਰ ਨੀ ਪਾਉਂਦੇ ਨਾ ਕਈ ਵਾਰ ਦਸੀਂ ਪਾ ਦਿੰਦੇ ਹਾਂ ਖੱਟੇ ਖੱਟੇ ਬੜੇ ਸਵਾਦ ਆਉਦੇ ਨੇ ਛੋਲੇ ਹਾਂ ਨੋਰਮਲ ਲਾਈ ਦਾ ਤੜਕਾ ਹਾਂਜੀ
ਨਹੀਂ ਤਾਂ ਟਮਾਟਰਾਂ ਦੇ ਬਿਨਾਂ ਉਹ ਹੋ ਜਾਂਦਾ ਵ ਉਹ ਗਾੜਾ ਗੂੜਾ ਬਣ ਜਾਂਦੇ ਤਰੇ
ਬਣ ਜਾਂਦੇ ਮੈਂ ਪਤਾ ਪਤਾ ਕੀ ਕਰਨੀ ਆ ਕਈ ਛੋਲਿਆਂ ਨੂੰ ਨਾ ਉਹ ਕਰਦੇ ਨਾ ਮੈਸ਼ ਕਰ ਦਿੰਦੇ ਨੇ ਮੈਂ ਮਿਕਸੀ ਚ ਗ੍ਰਾਇੰਡ ਕਰ ਦੇਣੀ ਆ ਅੱਧੇ ਛੋਲੇ
ਕਦੇ ਨਾ ਖਾਣ
ਨਹੀਂ ਭੈਣਜੀ ਇੰਨੀ ਸਵਾਦ ਗਾੜੀ ਤਰੀ ਬਣ ਜਾਂਦੀ ਏ ਬੜਾ ਵਧੀਆ ਟੇਸਟ ਨਹੀਂ ਸਾਰੇ ਛੋਲੇ ਨੀ
ਹਾਂ ਸਾਰੇ ਨੇ ਥੋੜੇ ਨੇ
ਥੋੜੇ ਜਿਹੇ ਹਾਂਜੀ ਹਾਂਜੀ।
ਹੂੰ ਪਰ ਸਾਡੇ ਨੀ ਖਾਦੇ ਸਾਡੇ ਪਤਾ ਕੀ ਕਰਦੇ ਤਰੀ ਤਰੀ ਖਾਗੇ ਨਾ ਤੇ। ਨਾਲ ਹੀ ਇਹਨਾਂ ਨੇ ਜਿਹੜੇ ਛੋਲੇ ਬੱਚੇ ਨੇ ਬਾਹਰ ਸੁੱਟੋ
ਹਾਂ, ਉਹੀ ਤਾਂ ਹੀ ਤੇ ਨੀ ਮੈਂ ਦੇਖੋ ਅਈਏ ਹਿਸਾਬ ਹੈ ਨਾ। ਸਾਡੇ ਵੀ ਛੋਲੇ ਨੀ ਖਾਂਦੇ ਜ ਨਾ ਤਰੀ ਖਾਂਦੇ ਨੇ ਇਸ ਕਰ ਮੈਂ ਛੋਲਿਆਂ ਨੂੰ ਹੀ ਨਾ। ਗ੍ਰਾਇਡ ਕਰ ਦਿੰਦੀ ਹਾਂ।
ਅਦ ਜੇ ਮੈਂ ਗਾੜੇ ਬਣਾਤੇ ਤੇ ਇਹਨਾਂ ਨੇ ਕਹਿਣਾ ਇਹ ਕੀ ਕੀਤਾ। ਵਿੱਚੇ ਕਿਉਂ ਤੂੰ ਉਹ ਕੀਤੇ ਨੇ
ਇੰਨੇ ਟੇਸਟੀ ਬਣਦੇ ਨੇ ਬਿਲਕੁਲ ਬੰਨਾ ਵਧੀਆ ਟੇਸਟ ਆਉਂਦਾ।
ਤੁਹਾਨੂੰ ਪਤਾ ਬੰਦਿਆਂ ਦਾ ਹਿਸਾਬ ਕਿਤਾਬ ਕੋਈ ਜਿਵੇਂ ਬਣਾਓ ਉਹ ਚੀਜ਼ ਨਹੀਂ ਖਾਣੀ ਦੂਜੀ ਖਾਣੀ।
ਇਹ ਤੇ ਗੱਲ ਹੈ ਸਭ ਕਰਨਾ ਚਾਹੀਏ।
ਹਾਂ ਹੋਰ। ਤੇ ਪਰੌਂਠ ਕੇੜਏ ਬਣਾਏ ਆਚਾਰ ਦਾ ਦੀ ਨਮਕ ਨੁਮਕ
ਨਹੀਂ ਨਹੀਂ, ਨਮਕ ਵਾਲੀਆਂ ਪਰੌਂਠੀਆਂ ਅਚਾਰ ਲਈ ਫਿਰਦਾ ਹੀ ਸੀ ਨਾ ਨਾਲ ਫਿਰ ਅਚਾਰ ਲਈ ਬਣਾਈ ਨੀ ਮੈਂ ਕਿਹਾ ਚਲੋ। ਫੇਰ ਮੈਂ ਨਮਕ ਵਾਲੀ ਹਲਕਾ ਨਮਕ ਪਾ ਕੇ ਜੋ। ਘਿਓ ਪਾ ਕੇ ਵਿੱਚ।
ਹਾਂ, ਉਹ ਸਵਾਦ ਬਣਦੇ ਆ ਹੂੰ। ਹੋਰ ਕਿਧਰ ਲੱਗਾ ਨਹੀਂ ਫਿਰ ਛੁੱਟੀਆਂ ਦਾ ਬੱਚਿਆਂ ਦਾ ਟੂਰ ਛੁੱਟੀਆਂ ਤਾਂ ਹੋਣੀਆਂ ਬੱਚਿਆਂ ਦੀਆਂ।
ਹਾਂਜੀ, ਛੁੱਟੀਆਂ ਥੋੜੀਆਂ ਰਹਿ ਗਈਆਂ ਬਸ ਕੱਲ੍ਹ ਬਣਿਆ ਸੀ ਅਸੀਂ ਉੱਧਰ ਗਏ ਸੀ ਕੱਲ ਪਾਉਂਟਾ ਸਾਹਿਬ ਬ। ਹਾਂਜੀ, ਬਸ ਬੈਠ। ਉੱਥੇ ਸੀ ਹੀਏ ਟਾਈਮ ਸੀਗਾ ਕੱਲ ਤੇ ਭਾਜੀ ਦਾ ਸਾਡੇ ਵੱਡੇ ਭਾ ਜੀ ਨੇ ਉਹ ਕਹਿੰਦੇ ਚਲੋ ਓਦੋ ਤਕ ਚੱਲੀਏ। ਸਾਹਿਬ ਤੇ ਪਹਿਲੇ ਤਾਂ ਸਗੋਂ ਮੈਂਮਨਾ ਕਰਤਾ ਸੀ।
ਹੂੰ,
ਫੇਰ ਭਾਬੀ ਮਨਾ ਕਹਿਣ ਲੱਗ ਗਏ ਮਨਾ ਕਿਉਂ ਕਰਦੇ ਨਾਲ ਚੱਲ ਸਾਡੇ ਫੇਰ ਅਸੀਂ ਨਾਲ ਚਲੇ ਗਏ। ਬਸ ਫੇਰ ਮੈਂ ਕਿਹਾ ਚਲੋ ਗੁਰੂ ਘਰ ਜਾ ਰਹੇ ਨੇ ਕੀ ਮਨਾ ਕਰਨਾ ਫਿਰ ਹਾਂ ਮੈਂ ਦੋ ਕਹਿ ਰਹੇ ਨੇ ਬੜਾ ਆਨੰਦ ਆ। ਹਾਂ, ਗੁਰੂ ਗੋਬਿੰਦ ਸਿੰਘ ਜੀ।
ਅੱਛਾ, ਉੱਥੇ ਮੈਂ ਸੁਣਿਆ ਨਦੀ ਵੀ ਹੈ ਜਮੁਨਾ ਵੀ ਹੈ
ਹਾਂਜੀ ਹਾਂਜੀ, ਪਿੱਛੇ ਨਦੀ ਹੈਣਾ ਪੈਦੀ ਹੈ ਉੱਥੇ ਨਾ ਵਾਹਾਰ ਮਿਲਿਆ ਸੀ। ਓਨੇ ਤੁਸੀਂ ਜਿੰਨੇ ਜਾਓਗੇ ਨਾ, ਓਨੇ ਹਿੱਸੇ ਦੇ ਸ਼ਾਂਤ ਏ ਬਿਲਕੁਲ।
ਅੱਛਾ-ਅੱਛਾ!
ਬੜਾ ਵਧੀਆ ਅਸਥਾਨ ਬਣਿਆ ਵ। ਕੱਲ ਅਸੀਂ ਗਏ ਆਂ ਇੰਨੀ ਸੰਗਤ ਸੀ। ਹੇਮਕੁੰਟ ਸਾਹਿਬ ਜਾ ਰੀ ਆ ਨਾ ਸੰਗਤ ਉਹ ਸਾਰੇ ਦਰਸ਼ਨ ਕਰਕੇ ਜਾਂਦੇ ਨੇ ਪੰਜਾਬ ਜਿੰਨੀ ਵੀ ਸੰਗਤ ਆਂਦੀ ਨਾ।
ਅੱਛਾ! ਪੋਂਟਾ ਸਾਹਿਬ
ਪੋਂਟਾ ਸਾਹਿਬ ਦਰਸ਼ਨ ਕਰਕੇ ਕੋਈ ਆਰਾਮ ਕਰ ਰਿਹਾ, ਸਫ਼ਰ ਵਿੱਚ ਰੁਕ ਜਾਂਦੇ ਨਾ ਉੱਥੇ। ਹੁਣ ਤੇ ਬੜਾ ਬਦਲਾਵ ਆਇਆ ਤ ਉੱਥੇ ਪੋਂਟਾ ਸਾਹਿਬ 'ਚ ਨਾ ਹਾਂ। ਏਨਾ ਵਧੀਆ ਬਣ ਗਿਆ ਓ। ਥੇ ਆਪਣਾ ਅਕਾਲ ਤਖ਼ਤ ਵੀ ਬਣਿਆ ਪਿਛਲੀ ਬੈਕ ਸਾਈਡ ਤੇ।
ਅੱਛਾ!
ਜੋੜਾ- ਘਰ ਵੀ ਨਵਾਂ ਬਨਿਆਂ।
ਅੱਛਾ- ਅੱਛਾ!
ਹੂੰ।
ਲੰਗਰ- ਲੁਗਰ ਅ ਸਾ
ਲੰਗਰ ਹੋਰ ਹ ਖੁੱਲਾ ਉੱਥੇ, ਦੇਖੋ ਕੋਈ ਕਮੀ ਨਹੀਂ ਹੈਗੀ, ਹਰ ਟਾਈਮ ਲੰਗਰ ਚੱਲ ਰਿਹਾ ਉੱਥੇ। ਮਤਲਬ ਕੋਈ ਦੇਖੋ, ਗੁਰੂ ਘਰ 'ਚ ਕੋਈ ਕਮੀ ਨਈ ਆਂਦੀ।
ਨਾ ਉਹ ਤੇ ਗੱਲ ਹੈ, ਉਹ ਤੇ ਗੱਲ ਐ, ਕਿਸੇ ਗੁਰਦੁਆਰੇ 'ਚ
ਹਾਂ, ਕੋਈ ਕਮੀ ਨਹੀਂ ਆਉਂਦੀ ਐਥੇ। ਹਰ ਤਰ੍ਹਾਂ ਦਾ ਬੰਦਾ ਆ ਰਿਹਾ ਉੱਥੇ, ਹਾਂਜੀ।
ਕਰਮਾ ਆਲੇ ਵੇ ਦਰਸ਼ਨ ਕਰ ਆਏ ਉਦਰ, ਤੇ ਨਾਲ ਫਿਰ ਉਹ ਜਿਹੜੇ ਕੂਂਟ ਸਾਹਿਬ ਜਾਤਰਾ ਜਾਂਦੀ, ਉਹਨਾਂ ਦੇ ਵੀ ਕਰ ਆਏ। ਦਰਸ਼ਨ ਵਧੀਆ ਹੋਇਆ? ਇਹ ਵੀ ਕਿਸੇ- ਕਿਸੇ ਨੂੰ ਮਿਲਦੇ ਨੇ।
ਮੈਂ ਅਇਓ ਭਾਬੀ ਨੂ ਕੇਆ ਰਈ ਸੀ ਮੈਂ ਕਿਹਾ ਚਲੋ ਤੁਹਾਡਾ ਓ, ਓ ਏ।
ਹਾਂ ਪੁੰਨ, ਹਾਂ ਪੁੰਨ ਤੇ ਉਨਾਂ ਨੂੰ ਹੀ ਲੱਗਦਾ ਏ ਜਿਹੜਾ ਲੈ ਕੇ ਜਬਰਦਸਤੀ ਜਾਏ, ਹਾਂ ਓ ਫਿਰ ਚੋਰੀ ਆਹ ਚੋਰੀ- ਛਿਪੇ ਚਲਾ ਜਾਏ, ਉਹਦਾ ਕੀ ਲੱਗਨਾ।
ਹਾਂਜੀ -ਹਾਂਜੀ, ਬਿਲਕੁਲ ਸਹੀ ਗੱਲ ਐ।
ਚਲੋ ਅਗਰ ਜੇ ਉਹ ਹੈ ਪਿਆਰ, ਤੇ ਬੰਦਾ ਏਕ- ਦੂਸਰੇ ਨਾਲ ਰੱਖੇ ਪਿਆਰ ਹੋਰ
ਹਾਂਜੀ ਹਾਂਜੀ,
ਹੋਰ
ਫੇਰ ਇੱਕ ਉਹ ਆਈ ਸੀ। ਦੀਦੀ ਆਈ ਸੀ ਸਾਡੀ।
ਅੱਛਾ ਅੱਛਾ, ਕਿਹੜੇ?
ਹਾਂ, ਪੈਰਵਾੜੀ ਤੋਂ ਆਏ ਸਨ।
ਅੱਛਾ ਅੱਛਾ,
ਹਾਂਜੀ, ਉਹ ਫਿ ਨਾਲ ਗਏ ਸੀ। ਉਹਨਾਂ ਦੇ ਬੱਚੇ ਸਨ ਛੋਟੇ, ਹਾਂਜੀ ਉਹ ਭਾਬੀ ਕਹਿਣ ਲੱਗੇ ਚਲੋ ਹੁਨ ਆਏ ਦੇ- ਨੇ ਚਲੋ ਉਹਨਾਂ ਨੂੰ ਵੀ ਲੈ
ਹਾਂ ਤੇ ਹੋਰ ਨਈ ਠੀਕ ਹੈ, ਹੋਰ ਤੇ, ਹਾਂ ਹੋਰ ਕੀ। ਚਲੋ ਵਧੀਆ ਕੀਤਾ ਹੋਰ ਕੀ, ਦਰਸ਼ਨ ਕਰਾਏ ਧੀਆਂ -ਭੈਣਾਂ ਹਾਂ, ਬਸ ਅਸੀ ਘਰ ਈ ਬਸ। ਚਲੋ ਦੇਖਾਂਗੇ ਜਦੋਂ ਕਦੀ ਆਏ ਤੇ, ਵੇਖਾਂਗੀ ਤੁਹਾਨੂੰ ਯਾਦ ਰੇਗਾ ਤੇ -ਲੈ ਜਾਣਾ।
ਨਹੀ- ਨਹੀ ਮੈਂ ਬੜਾ ਵੇਖਿਆ, ਤੁਸੀਂ ਦੋ ਪੈਹਲੇ ਤੇ ਤੁਸੀਂ ਆਂਦੇ ਸੀ- ਰੁਕਦੇ ਸੀ। ਹੋਨ ਜਦੋ, ਤੁਹਾਡੇ ਘਰ ਬਨੇ ਨੇ ਹੋਰ ਤੇ ਤੁਸੀਂ ਓਦਰ ਚਲੇ ਜਾਂਦੇ ਹੋ, ਰਹਿੰਦੇ ਈ ਨੀ ਏਥੇ।
ਓ ਬਸ ਫਿਰ ਇੱਕ ਦਿਨ ਆਓ ਤੇ, ਦੂਸਰੇ ਦਿਨ ਛੁਟੀ।
ਹਾਂਜੀ। ਚਲੋ ਉਹ ਵੀ ਫੇਰ ਹੋਂਦਾ ਹੇਨਾ। ਸਭ ਨੂੰ ਹੋਂਦਾ ਕਿ ਸਾਡੇ ਕੋਲ ਵੀ ਰੈਨ।
ਓ ਛੋਟਾ ਬੱਚਾ ਹੈ, ਕੰਮ ਵਿਚਕਾਰ ਨਹੀਂ ਹੁੰਦਾ, ਫੇਰ ਤਾਂ ਕਰਕੇ ਫੇਰ ਦੌੜਾ -ਭੱਜੀ ਲੱਗੀ ਰੈਂਦੀ ਏ।
ਬਿਲਕੁਲ ਸਹੀ ਗੱਲ ਏ, ਦੇਖੋ ਪਰਿਵਾਰ ਤੇ ਪਹਿਲੇ ਵੇ।
ਹਾਂ। ਹੋਰ ਕਿ ਹਾਂ। ਹੋਰ ਸੂਨਾਓ ਗਏ ਸੀ? ਤੂ, ਆਪਣੇ ਕੰਮਾਂ ਤੇ।
ਹਾਂਜੀ। ਹੁਣੇ ਹੀ ਗਏ ਨੇ, ਥੋੜ੍ਹੀ ਦੇਰ ਹੋਈਏ।
ਅੱਛਾ।
ਹਾਂਜੀ।
ਅੱਛਾ- ਅੱਛਾ- ਅੱਛਾ। ਹੋਰ ਬ ਹਾਂ, ਬਸ ਕਰ ਲੇਆ। ਸਾਬਤ ਮਸਰ ਬਨਾਏ ਸੀ। ਤੇ ਨਾਲ, ਫੁਲਕੇ ਹਾਂ। ਅਚਾਰ ਸੀ ਬਸ ਹੋਰ। ਹੋਰ ਅਸੀਂ ਫਿਰ ਓ ਦੋਂਨਾ ਨਾਲ ਜਾਣਾ ਹੁੰਦਾ ਏ ਨਾ। ਤੇ ਫੇਰ ਨਾਲ ਲੈਕੇ ਜਾਂਦੇ ਨੇ ਟਿਫ
ਅੱਛਾ। ਮੈਂ ਨੀ ਕਦੀ ਭੈਣ ਜੀ ਸਬਤ ਮਸਰ ਬਣਾਏ।
ਬੜੇ ਸਵਾਦ ਬੰਦੇਨ, ਅਗਰ ਖੱਟਾ ਪਾ ਕੇ ਬਨਾਓ। ਮਿਰਚਾਂ ਸਾਡੇ ਤੇ ਮਿਰਚਾਂ ਨਾ ਖਾਂਦੇ। ਤਾਂ ਕਰਕੇ ਥੋੜੇ ਸਹੀ ਨਹੀਂ ਬਣਦੇ। ਮਰਚਾਂ -ਮੁੁਰਚਾਂ ਪਾਓ, ਟਮਾਟਰ, ਖੱਟਾ ਇਮਲੀ ਦਾ। ਬੜੇ ਸਵਾਦ ਬਣਦੇ।
ਤੇ, ਤੇ ਆਪਣਾ ਨੋਰਮਲ ਤੜਕਾ ਲੱਗਦਾ ਨਾ ਜਿਵੇਂ ਦਾਲਾਂ ਲੱਗਦਾ।
ਸਭ ਕੁਝ ਵਿੱਚੇ ਪਾ ਕੇ ਬਸ ਇਮਲੀ ਬਾਦ। ਹੋਰ ਇਮਲੀ ਬਾਅਦ ਵਿੱਚ ਪਾ ਦੇ ਬਸ।
ਅੱਛਾ-ਅੱਛਾ ਠੀਕ ਹੈ। ਕਹਿੰਦੇ ਨੇ ਕਈ ਕਹਿੰਦੇ ਨੇ ਅਸੀਂ ਦਾਲ ਬਣਾਈ ਜਿਆਦਾ। ਤੁਸੀਂ ਜਿਵੇਂ ਦੱਸਿਆ ਮੈਨੂੰ। ਕਹਿੰਦੇ ਨੇ ਬੜੀ ਸਵਾਦ ਬਣਦੀ। ਤੇ ਮੈਂ ਤਾਂ ਨੀ ਬਣਾਉਦੀ ਮੈਂ ਕਿਹਾ ਪਤਾ ਨੀ ਖਾਂਦੇ ਨੇਕੇ ਨਹੀਂ ਖਾਂਦੇ।
ਨਹੀਂ-ਨਹੀਂ ਥੋੜ੍ਹੀ ਜਿਹੀ ਬਣਾ ਕੇ ਤੇ ਫੇਰ ਸਵਾਦ ਤੇ ਬਣੀ।
ਉਓਹੀਓ ਵੇਖਾਂਗੀ ਮੈਂ ਵੀ ਬਣਾ ਕੇ ਸਾਾਬਤ ਮਸਰ ਨਾ।
ਹਮ। ਬੜੀਆਂ ਦੀ ਰੈਸਪੀ ਪੁੱਛੀ ਸੀ ਫੇਰ ਬਣਾਈ ਆ।
ਵੜੀਆਂ ਇਸ ਦੇਖੋ ਤੁਸੀਂ ਜਿਹੜੀਆਂ ਭੇਜੀਆਂ ਨੇ। ਵੜੀਆਂ, ਹਲੇਓ ਹਾਂ। ਮੈਂ ਬਣਾਈਆਂ ਨੇ ਤੇ ਬੜੀਆਂ ਸਵਾਦ ਬਣੀਆਂ ਨੇ। ਸਗੋਂ ਤੁਹਾਨੂੰ ਫੋਨ ਵੀ ਕਰਨਾ ਸੀ। ਬਾਕੀ ਜਿਹੜੀ ਤੁਸੀਂ ਰੈਸਪੀ ਭੇਜੀ ਏ, ਉਹ ਹਲੇ ਬਣਾਵਾਂਗੇ ਅਸੀਂ। ਕਿਉਂਕਿ ਹੋਨ ਵੜੀਆਂ ਤੁਹਾਡੀਆਂ, ਤੁਸੀਂ ਇਹਨੀਆਂ ਸਾਰੀਆਂ ਵੜੀਆਂ ਭੇਜਤੀਆਂ। ਉਹ ਵੀ ਹੋਨ ਦੇਖੋ ਹਫ ਤੇ ਜੇ ਇੱਕ ਵਾਰੀ ਵੀ ਬਨਾਓ ਤੇ, ਤਾਂ ਵੀ ਕਿੰਨਾ ਚੇਰ ਲੰਘ ਜਾਨੀ ਏ। ਸਬਜ਼ੀ ਦੇਖੋ ਆਲੂ- ਬੜੀਆਂ ਤੇ ਹਫ਼ਤੇ ਚ' ਇਕ ਵਾਰੀ ਖਾਂਦੇ ਨੇ। ਹਰ ਮੈਂ ਹੀ ਖਾਂਦੀ ਹਾਂ। ਕੋਈ ਖਾਂਦਾ ਹੀ ਨਹੀਂ।
ਹ ਹਾਂ।
ਯਆ। ਮੰਮੀ- ਪਾਪਾ ਨੇ ਉਹ ਬੜੇ ਸਵਾਦ ਨਾਲ ਖਾਂਦੇ ਨੇ।
ਹਾਂ। ਸਾਡੇ ਤਾਂ ਬੜੇ ਵਧੀਆ ਲੱਗਦੇ ਆ।
ਅੱਛਾ।
ਬਹੁਤ ਸੋਵਾਦ ਨਾਲ ਖਾਈਦੇ ਹਾਂ। ਆਹ ਬੱਚੇ ਕੀ ਕਰਦੇਣ।
ਬੱਚੇ ਉੱਥੇ ਨੇ ਆਪਣਾ ਹੁਣ ਇੱਕ ਤੇ ਨਹਾ ਲਿਆ। ਤੇ ਇੱਕ ਹੁਣ ਬੈਠਾ ਹੈ ਆਪਣਾ। ਟਿਊਸ਼ਨ ਤੋਂ ਆਇਆ ਸੀ।
ਅਸ। ਚਲੋ, ਚੱਲ ਚਲੋ, ਠੀਕ ਹੈ। ਫੇਰ ਹਾਂ। ਰੱਖਣੇ ਆ ਫਿਰ
ਠੀਕ ਹੈ ਜੀ। ਚੰਗਾ ਜੀ। ਸਤਿ ਸ਼੍ਰੀ ਅਕਾਲ।
ਦਸ। ਹੈਲੋ ਹੈਲੋ ਓ ਮੈਂ ਪੁੱਛ ਅਸੀਂ ਬਾਈ ਉਹ ਗਿਆ ਮੀਤ ਫਿਰ ਕਿੱਧਰ ਉਹ ਬੱਚੇ ਤੁਹਾਡੇ ਅੰਦਰ
ਬੱਚੇ ਨਹੀਂ ਘਰ ਹੀ ਨੇ ਬੱਚੇ ਦੇ ਨਹੀਂ ਨਾਨਕੇ ਦੇਖੋ ਆਪ ਭਾਬੀ ਮੇਰੇ ਜਾ ਰਹੇ ਨੇ ਹਾਂਜੀ ਫੇਰ ਮੰਮੀ ਪਿੱਛੋਂ ਨਹੀਂ ਪੇਕੇ ਜਾ ਰਹੇ ਨਾ ਆਪਣੇ
ਅੱਛਾ ਅੱਛਾ
ਉਹ ਬੱਚੇ ਜਿੱਦ ਕਰ ਰਹੇ ਨੇ ਕਿ ਅਸੀਂ ਜਾਣਾ ਹੈ
ਅੱਛਾ ਅੱਛਾ
ਤੇ ਫੇਰ ਮੰਮੀ ਕਹਿ ਰਹੇ ਹਾਂਜੀ ਤੁਸੀਂ ਆ ਜਾਓ ਚਲੋ ਹਾਂਜੀ ਕੱਲੇ ਨਾ ਮੰਮੀ ਫੇਰ
ਅੱਛਾ ਅੱਛਾ ਕਿੰਨੇ ਦਿਨ ਲਗਾ ਨਾ
ਮੈਂ ਦੇਖੋ ਤਿੰਨ ਚਾਰ ਦਿਨ ਹੀ ਆ ਹਫ਼ਤਾ
ਹਮ ਆਹ
ਲੋਕਲ ਤੇ ਦੇਖੋ ਚਲੇ ਹੀ ਜਾਈਦਾ ਰਿਹਾ ਤੇ ਨਹੀਂ ਜਾਂਦਾ ਮੈਂ ਕਿਹਾ ਚਲੋ ਫਿਰ ਮੰਮੀ ਕਰਕੇ ਚਲੋ ਮੈਨੂੰ ਹੋ ਗਿਆ ਮੰਮੀ ਥੋੜੇ ਢਿੱਲੇ ਰਹਿੰਦੇ ਨਾ ਹੁਣ ਦੇਖੋ ਸਭ ਨੇ ਜਾਣਾ ਹਾਂਜੀ
ਹਾਂ ਠੀਕ ਹੈ ਹੋਰ ਕੀ ਜਾਣਾ ਵੀ ਜ਼ਰੂਰੀ ਸਾਰੇ ਪਾਸੇ ਹਾਂ ਨਹੀਂ-ਨਹੀਂ ਬਹਾਨੇ ਨਾਲ ਲਿਜਾਣਾ ਹੁੰਦਾ ਕਿਹੜਾ ਵੀ ਰੋਜ਼ ਰੋਈ ਸਜ਼ਾਦਾ ਅਉ
ਹਾਂਜੀ ਉਹ ਤੇ ਤੁਹਾਡੀ ਗੱਲ ਸਹੀ ਹੈਗੀ ਹੈ ਛੁੱਟੀਆਂ ਚ ਹੀ ਜਾਣਾ ਵੈਸੇ ਤਾਂ ਫੇਰ
ਤੇ ਉਹੀ ਤਾਂ ਚਲੋ ਚੱਕਰ ਏਕ ਅੱਧਾ ਲੱਗਦਾ ਰਹੇਗਾ ਬਾਕੀ ਜਿਹੜਾ
ਜਾਂਦਾ ਹਾਂਜੀ ਰਹਿਣ ਦਾ ਤੇ ਤਾਂ ਉਹ ਕੁਛ ਅਲੱਗ ਹੀ ਹੁੰਦਾ ਨਾ ਹਾਂਜੀ ਬਿਲਕੁਲ ਸਹੀ ਆ ਚਲੋ ਚੰਗਾ ਜੀ
ਚਲੋ ਠੀਕ ਹੈ-ਠੀਕ ਹੈ-ਜੀ ਠੀਕ ਹੈ ਠੀਕ ਓਕੇ ਸਤਿ ਸ਼੍ਰੀ ਅਕਾਲ